ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ
ਬਸ ਵਧੀਆ ਤੁਸੀਂ ਦੱਸੋ ਬਸ ਕੁਛ ਨੀ ਹੁਣ ਥੋੜ੍ਹੀ ਦੇਰ ਹੋਈ ਹੈ ਡਿਨਰ ਕੀਤਾ ਸੀ ਮਤਲਬ ਰੋਟੀ ਖਾਧੀ ਰਾਤ ਦੀ ਤੇ ਫੇਰ ਹੁਣ ਅਸੀਂ ਤਿਆਰ ਕਰਦੇ ਪਏ ਤੁਸੀ ਥੋੜ੍ਹਾ ਮੈਂ ਕਿਹਾ ਥੋੜਾ ਸੈਰ ਕਰ ਲਈ ਫੇਰ ਤੁਹਾਡਾ ਫੋਨ ਆ ਗਿਆ ਫਿਰ ਅਸੀਂ ਚਲੋ ਤੁਹਾਡੇ ਨਾਲ ਗੱਲ ਕਰ ਲਈ ਥੋੜੀ ਦੇਰ
ਹਾਂਜੀ ਹਾਂਜੀ ਮੈਂ ਵੀ ਜਸਟ ਪਰ ਉਹ ਰੂਮ ਵਿੱਚ ਹੀ ਆਇਆ ਸੀ ਕਮਰੇ ਚ ਆਪਣੇ ਤੇ ਮੈਂ ਕਿਹਾ ਚਲੋ ਫੋਨ ਲਾਈਏ
ਹੋਰ ਘਰ ਪਰਿਵਾਰ ਸਭ ਵਧੀਆ
ਸਭ ਵਧੀਆ ਤੁਸੀਂ ਸੁਣਾਓ ਤੁਹਾਡਾ ਪਰਿਵਾਰ ਕਿੱਦਾਂ ਹੈਗਾ
ਬਸ ਵਧੀਆ ਸਭ ਵਧੀਆ ਘਰ ਹੋਰ
ਹੋਰ ਹੋ ਗਈ ਤੁਹਾਡੀ ਸਹਿਰ ਯਾਂ ਕਰਦੇ ਪਿਓ ਜੇ
ਨਹੀਂ ਨਹੀਂ ਹਜੇ ਤੇ ਥੋੇ ਹੁਣੇ ਹੀ ਨਿਕਲਿਆ ਸੀ ਬਾਹਰ ਤੇ ਮੈਂ ਕਿਹਾ ਚਲੋ ਥੋੜੀ ਦੇਰ ਤੇ ਕਰੀਏ ਪੰਦਰਾਂ ਵੀਹ ਮਿੰਟ
ਅੱਛਾ ਅੱਛਾ
ਹਜੀ ਹ ਹਜੀ ਹਜੀ ਹੋਰ ਤਾਂ ਕੀ ਕਰਦੇ ਤੁਸੀਂ ਨਹੀਂ ਨਹੀਂ ਬਸ ਮੈਂ ਕਹਿ ਰਿਹਾ ਅਸੀਂ ਥੋੜਾ ਨਾ ਲੇਟ ਹੀ ਆਪਣਾ ਰੋਟੀ ਖਾਈ ਦੀ ਹੈ ਰਾਤ ਦੀ ਥੋੜਾ ਮਤਲਬ ਐਵੇਂ ਸ਼ਾਮ ਵੇਲੇ ਨਾ ਥੋੜਾ ਆਪਣਾ ਫਾਸਟ ਫੂਡ ਖਾ ਲਿਆ ਬਾਹਰ ਦਾ ਚੌਮਨ ਹੋ ਗਈ ਬਰਗਰ ਹੋ ਗਿਆ ਹਨਾ ਮੋਮੋ ਸਭ ਸਪਰਿੰਗ ਰੋਲ ਵ ਫੇਿਰ ਉਹ ਭੁੱਖ ਨੀ ਲੱਗਦੀ ਤੇ ਹੁਣ ਖਾਧੀ ਸੀ ਰੋਟੀ ਫੇਿਰ ਮੈਂ ਕਿਹਾ ਚਲੋ ਸੈਰ ਕਰ ਲਈ
ਹਾਂਜੀ ਹਾਂਜੀ ਚੰਗੀ ਗੱਲ ਹੈ
ਆ ਨਾ ਮੈਂਨੂੰ ਕਿਸੇ ਨੇ ਦੱਸਿਆ ਸੀਗਾ ਕਿ ਤੁਹਾਡਾ ਆਪਣਾ ਬਰਤਣ ਦਾ ਕੰਮ ਆ
ਹਾਂਜੀ ਹਾਂਜੀ ਭਾਂਡੇ ਦੀ ਦੁਕਾਨ ਹੈ ਜੀ ਆ
ਹਾਂ ਉਹ ਨਾ ਸਾਡੇ ਇੱਥੇ ਜਿੱਦਾਂ ਦੋ ਤਿੰਨ ਗ਼ਰੀਬ ਪਰਿਵਾਰ ਆ ਉਹਨਾਂ ਦੀ ਕੁੜੀਆਂ ਹੈਗੀਆਂ ਥੋੜੇ ਨਾ ਮਤਲਬ ਫਾਦਰਲੈਸ ਨੇ ਉਹ ਤੇ ਆਪਣਾ ਕਿਸਨੇ ਕਿਹਾ ਕਿ ਤੁਸੀਂ ਮਤਲਬ ਬੜੀ ਮਦਦ ਕਰਦੇ ਹੋ ਹਨਾ ਗ਼ਰੀਬਾਂ ਦੀ
ਜ਼ਰੂਰ ਵੀਰ ਜੀ
ਹਾਂ ਬਸ ਫੇਿਰ ਉਹਨਾਂ ਦਾ ਨਾ ਆਪਣਾ ਵਿਆਹ ਹੈਗਾ ਵਾ ਅਗਲੇ ਮਹੀਨੇ ਫੇਰ ਤੁਸੀਂ ਆਪਣਾ ਥੋੜ੍ਹੀ ਮਤਲਬ ਹੋ ਜਾਂਦੀ ਤੁਹਾਡੇ ਵੱਲੋਂ ਜਿੱਦਾਂ ਬਰਤਨ ਥੋੜੇ ਬਹੁਤ
ਹਾਂਜੀ ਹਾਂਜੀ ਕੋਈ ਗੱਲ ਨੀ ਵੀਰ ਜੀ ਅਹ ਆਪਾਂ ਡਿਨਰ ਸੈੱਟ ਵਗੈਰਾ ਦੇ ਦਾਂਗੇ ਕੁਛ ਵੀ ਲੈਜ ਜੋ ਉਹਨਾਂ ਨੂੰ ਕੁੜੀ ਵਾਲਿਆਂ ਨੂੰ
ਹਾਂਜੀ ਕਿਹਾ ਸੀ ਜਿੱਦਾਂ ਤੁਸੀਂ ਤਾਂਬੇ ਦੇ ਬਰਤਨ ਵੀ ਬਣਾਦੇ ਹੋ ਕਾਂਸੀ ਦੇ ਭਾਂਡੇ ਵੀ ਬਣਾਦੇ ਹੋ ਤੇ ਬਸ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਿਓ ਤਿੰਨ ਕੁੜੀਆਂ ਨੇ
ਤੇ ਵੀਰ ਜੀ ਵਿਆਹ ਇਕੱਠਾ ਤਿੰਨਾਂ ਦਾ
ਹਾਂਜੀ ਹਾਂਜੀ ਤੇ ਇਹਨਾਂ ਦਾ ਵਿਆਹ ਇਕੱਠਾ ਹੀ ਆ ਕਿਉਂਕਿ ਤੁਹਾਨੂੰ ਦੱਸਿਆ ਆ ਨਾ ਗ਼ਰੀਬ ਪਰਿਵਾਰ ਦੀ ਕੁੜੀਆਂ ਨੇ ਉਹ ਤੇ ਉਸ ਚੱਕਰ ਵਿੱਚ ਅ ਮਤਲਬ ਗਰੀਬ ਨੇ ਉਸ ਕਰਕੇ ਫਿਰ ਮਤਲਬ ਅਹ ਕਿਸੀ ਮਤਲਬ ਜਿਹੜੀ ਸੰਸਥਾ
ਕੋਈ ਗੱਲ ਨੀ ਹਾਂਜੀ ਹਾਂਜੀ ਤੁਸੀਂ
ਜਿਵੇਂ ਹਾਂਜੀ ਸਾਡੇ ਹਾਂਜੀ ਹਾਂਜੀ ਜਿਵੇਂ ਸਾਡੇ ਇੱਥੇ ਸੰਸਥਾ ਹੈਗੀ ਆ ਹਰ ਮੈਦਾਨ ਫਤਿਹ ਤੇ ਉਹ ਮਤਲਬ ਉਹਨਾਂ ਦੀ ਮੈਰਿਜ ਕਰਾਦੇ ਨੇ ਤੇ ਫੇਰ ਉਹਨਾਂ ਨੇ ਹੀ ਆਪਣਾ ਕਿਹਾ ਸੀ ਕਿ ਬਈ ਐਵੇਂ ਬਈ ਤਿੰਨ ਮੁੰਡੇ ਸੀ ਕੋਈ ਤੇ ਉਹਨਾਂ ਨੇ ਕਿਹਾ ਕਿ ਚਲੋ ਤਿੰਨੋ ਦਾ ਇਕੱਠੇ ਹੀ ਕਰ ਦਿੰਦੇ ਹਾਂ ਆਪਣਾ ਰੋਟੀ ਇਕੱਠੀ ਹੋਜੂਗੀ। ਖ਼ਰਚਾ ਬਚ ਜੂਗਾ ਉਹਨਾਂ ਦਾ
ਹਾਂਜੀ ਚਲੋ ਵਧੀਆ ਗੱਲ ਹੈ ਵੀਰ ਜੀ ਕੋਈ ਨੀ ਅਹ ਤੁਸੀਂ ਆ ਜਾਣਾ ਦੁਕਾਨ ਤੇ
ਹਾਜੀ ਨਹੀਂ ਪਤਾ ਕੀ ਮੈਂ ਨਾ ਥੋੜਾ ਐਕਚੁਲੀ ਮੈਂ ਥੋੜਾ ਆਪਣਾ ਕੰਮ ਕਰਦਾ ਆ ਆਪਣਾ ਸੂਟ ਸੀਨਾ ਨਾ ਮੈਂ ਤੇ ਫੇਰ ਮੈਨੂੰ ਟਾਈਮ ਨਹੀਂ ਮਿਲਦਾ ਬਿਲਕੁਲ ਵੀ ਸਮੇਂ ਨੀ ਹੁੰਦਾ ਮੇਰੇ ਕੋਲ ਕੋਈ
ਤੇ ਤੁਸੀਂ ਕੁੜੀ ਦੇ ਆਪਣਾ ਕੁੜੀ ਦੀ ਮਾਂ ਨੂੰ ਭੇਜ ਦੇਣਾ।
ਦੇਖੋ ਪਤਾ ਕੀ ਗੱਲ ਆ ਅੱਜ ਕੱਲ ਤੁਹਾਨੂੰ ਪਤਾ ਅਹ ਸਭ ਥੋੜਾ ਨਾ ਸੰਘਦੇ ਆ ਤੇ ਉਸ ਚੱਕਰ ਵਿੱਚ ਫਿਰ ਉਹਨਾਂ ਨੇ ਮੈਨੂੰ ਕਿਹਾ ਸੀ ਮੈਂ ਕਿਹਾ ਚਲੋ ਬਈ ਤੁਸੀਂ ਭੇਜ ਦੇਣਾ ਕਿਸੇ ਆਪਣੇ ਵਰਕਰ ਵਗੈਰਾ ਦੇ ਕਿਸੇ ਵਪਾਰੀ ਦੇ ਹੱਥ
ਹਾਂਜੀ ਚਲੋ ਦੇਖ ਲੈਂਦਾ ਮੈਂ ਤੁਸੀਂ ਆਪਣਾ ਪਤਾ ਭੇਜ ਦੇ ਨਾ ਮੈਂ ਭਜਵਾ ਦਾਂਗਾ ਜੋ ਵੀ ਸਮਾਨ ਚਾਹੀਦਾ ਨਾ ਤੁਹਾਨੂੰ ਜਿੰਨਾ ਸਾਡੇ ਤੋਂ ਹੋ ਸਕਿਆ ਆਪਾਂ ਕਰ ਲਾਂਗੇ।
ਤੁਸੀਂ ਦੇਖ ਲੋ ਫੇਰ ਉਸ ਹਿਸਾਬ ਨਾਲ ਤਿੰਨ ਕੁੜੀਆਂ ਨੇ ਤੇ ਉਸ ਹਿਸਾਬ ਨਾਲ ਤੁਸੀਂ ਆਪਣਾ ਤਿੰਨ ਡਿਨਰ ਸੈੱਟ ਭੇਜ ਦੇਣਾ ਤੇ ਨਾਲ ਆਪਣਾ ਕਾਂਸੀ ਦੇ ਭਾਂਡੇ ਹੋ ਗਏ ਤਾਂਬੇ ਦੇ ਤਿੰਨਾਂ ਦੇ ਹਿਸਾਬ ਨਾਲ ਭੇਜ ਦੇਣਾ।
ਹਾਂਜੀ ਹਾਂਜੀ ਦੇਖ ਲਾਂਗੇ ਵੀਰ ਜੀ ਉੱਥ ਕੋਈ ਗੱਲ ਨੀ ਤੇ ਹੋਰ ਕੋਈ ਆਪਣਾ ਮਦਦ ਕੋਈ ਕਰ ਰਹੇ ਹੋਏ ਕੱਪੜੇ ਵਗੈਰਾ ਚ ਤੁਹਾਡੇ ਜਿਵੇਂ ਸਾਡੇ ਕੋਲ ਭਾਂਡਿਆਂ ਦੀ ਸੇਵਾ ਹੋ ਰਹੀ ਹੈ।
ਹਾਂਜੀ ਆਪਣਾ ਤੁਹਾਨੂੰ ਦੱਸੇ ਨਾ ਆਪਣਾ ਆਪਣਾ ਅ ਕੱਪੜੇ ਸੌਣ ਦਾ
ਤੁਸੀਂ ਸ ਸਿਆਉਣ ਦੀ ਸੇਵਾ ਕਰ ਰਹੇ ਹੋ ਤੇ ਕੋਈ ਕੱਪੜੇ ਵਰੀ ਵਗੈਰਾ ਬਣਾਉਣ ਦੀ ਸੇਵਾ ਕਰ ਰਹੇ ਕੋਈ ਦਾਜ ਦੀ
ਕੋਈ ਸੰਸਥਾ ਹੈਗੀ ਹੈ ਨਾ ਹਰ ਮੈਦਾਨ ਫਤਿਹ ਤੇ ਉਹੀ ਸਭ ਕਰ ਰਿਹਾ ਆ ਮਤਲਬ ਮਤਲਬ ਮੇਨ ਤਾਂ ਹਾਂਜੀ ਹਾਂਜੀ। ਫੇਰ ਉਹ ਬਹੁਤ ਚੰਗੇ ਬੰਦੇ ਆ ਆਪਣੇ ਸਰਦਾਰ ਭਰਾ ਹੀ ਨੇ।
ਹਾਂਜੀ-ਹਾਂਜੀ ਮੈਂ ਸ਼ਾਇਦ ਦੇਖੀ ਸੀ ਉਹਨਾਂ ਦੀ ਵੀਡੀਓ, ਚੰਗਾ ਕੰਮ ਕਰਦੇ ਨੇ ਉਹ ਵੀ ਭਾਜੀ।
ਹਾਂਜੀ-ਹਾਂਜੀ ਦੇਖੋ ਜੀ ਅੱਜ ਕੱਲ੍ਹ ਤੁਹਾਨੂੰ ਪਤਾ, ਜਿੰਨਾ ਬੰਦਾ ਅੱਜ ਕੱਲ੍ਹ ਚੰਗਾ ਕਰਮ ਕਰੂਗਾ, ਓਨਾ ਹੀ ਅੱਗੇ ਫਲ ਪਾਊਗਾ।
ਹਾਂਜੀ-ਹਾਂਜੀ ਵੀਰ ਜੀ, ਉਹ ਤਾਂ ਹੈ ਹੀ ਹੈ। ਆਏ ਹ ਕੁੱਛ ਚੰਗੇ ਕਰਮ ਕਰਕੇ।
ਹਾਂਜੀ-ਹਾਂਜੀ, ਲੇਖਾ- ਜੋਖਾ ਤਾਂ ਰੱਬ ਨੂੰ ਪਣਾ।
ਹਾਂਜੀ-ਹਾਂਜੀ, ਉਹ ਤੇ ਹੈ ਹੀ ਵੀਰ ਜੀ। ਇਏਦਾਂ ਹੀ ਬਸ ਮਿਲਦੇ ਨੇ। ਫਲ ਜੋੋਗ, ਰੱਬ ਨੇ ਸੇਵਾ ਕਰਾਣੀ ਹੁੰਦੀ ਹੈ, ਕਰਾ ਲੈਂਦੇ ਨੇ‌।
ਹਮ, ਹਾਂਜੀ। ਹੋਰ ਸੁਣਾਓ?
ਹੋਰ ਤੁਸੀਂ ਸੁਣਾਓ? ਸਭ ਠੀਕ ਪਰਿਵਾਰ ਵਿੱਚ ਤੁਹਾਡੇ।
ਹਾਂਜੀ-ਹਾਂਜੀ, ਵਧੀਆ ਹੋਰ ਤੁਹਾਡਾ ਫਿਰ ਹੋ ਗਿਆ ਰਾਤ ਦਾ ਖਾਣਾ।
ਹਾਂਜੀ- ਹਾਂਜੀ, ਖਾਣਾ- ਪੀਣਾ ਹੋ ਗਿਆ ਸੀ ਬਸ ਸੈਰ ਕਰਕੇ ਆ ਕੇ ਲੇ
ਅੱਛਾ-ਅੱਛਾ ਕੀ ਖਾਂਦਾ, ਫਿਰ ਅੱਜ?
ਤੁਹਾਡਾ ਲੇਟ ਹੋ ਗਿਆ, ਡਿਨਰ।
ਹਾਂਜੀ, ਬਸ ਤੁਹਾਨੂੰ ਦੱਸਿਆ ਤੇ ਹੈ ਥੋੜ੍ਹਾ ਨਾ। ਫਾਸਟ ਫੂਡ ਖਾ ਲੈਂਦੇ ਹਾਂ, ਸ਼ਾਮ ਬਰਗਰ, ਚੌਮੀਨ, ਆਪਣਾ। ਤੇ ਉਸ ਚੱਕਰ 'ਚ ਫਿਰ ਰਾਤੀ ਲੇਟ ਹੀ ਖਾਈ ਦਾ ਵਾ।
ਹੋ ਜਾਂਦਾ ਕਈ ਵਾਰੀ, ਰੋਜ਼ ਦਾ ਹੈਗਾ ਤੁਹਾਡਾ ਅੱਜ
ਨਹੀਂ- ਨਹੀਂ ਆਪਣਾ ਤਾਂ ਰੋਜ਼ ਦਾ ਆਹੀ ਆ ਮਤਲਬ, ਜਿਵੇਂ ਮਤਲਬ ਜੋ ਸਾਡਾ।
ਸਾਡਾ ਫਾਸਟ ਫੂਡ ਕਦੀ- ਕਦੀ ਚੱਲਦਾ ਨਾ ਰੋਜ਼ ਦਾ ਨਹੀਂ ਚੱਲਦਾ ਕਦੀ ਕਦਾਰ ਖਾ ਲਿਆ।
ਰੋਜ਼ ਖਾਇਆ ਨੀ ਜਾਂਦਾ ਨਾ। ਖ਼ਰਾਬ ਕਰਦਾ ਫਾਸਟ ਫੂਡ ਜ਼ਿਆਦਾ ਪ ਨਾ।
ਹੋਰ, ਤੁਹਾਡਾ ਨੈਟਵਰਕ ਸਲੋਅ ਹੈ, ਵੀਰ ਜੀ।
ਬ ਤੁਹਾਨੂੰ ਪਤਾ, ਅੱਜ ਕੱਲ੍ਹ ਅਹ ਸਾਰਾ ਦਿਨ ਬੱਚੇ ਫੋਨ ਯੂਜ ਕਰਦੇ ਆ ਹਨਾ ਵਰਤਦੇ ਆ। ਤੇ ਫੇਰ ਨੈਟ- ਨੂੱਟ ਆਪਣਾ ਖ਼ਤਮ ਕਰ ਦਿੰਦੇ ਆ।
ਹਾਂਜੀ, ਥੋੜ੍ਹਾ ਨਾ ਰੇਂਜ ਪ੍ਰੋਬਲਮ ਹੋ ਰਹੀ ਹੈ, ਸ਼ਾਇਦ ਤਾਂ ਕਰਕੇ।
ਹਾਂਜੀ, ਬਸ ਫੋਨ ਵੀ ਬਹੁਤ ਪੁਰਾਣਾ ਹੋ ਗਿਆ।
ਅੱਛਾ-ਅੱਛਾ ਤੇ ਕੋਈ ਨਿਊ ਨਯ ਫੋਨ ਦੇਖਿਆ ਤੁਸੀਂ।
ਹਜੇ ਤੇ ਨਹੀ, ਹਜੇ ਕੋਈ ਹਿਸਾਬ ਨਹੀਂ ਬਣਿਆ ਆਪਣਾ ਨਹੀਂ। ਫੋਨ ਦਾ‌।
ਤੇ ਕੋਈ ਗੱਲ ਨੀ, ਤੁਸੀਂ ਦੇਖੋ ਅਜ-ਕੱਲ ਤਾਂ ਈ ਐਮ ਆਈ ਦੀ ਫੈਸਿਲਿਟੀ ਹੈਗੀ ਹੈ।
ਹਾਂਜੀ ਬਿਲਕੁਲ ਆਹੀ ਨਾ ਦੇਖਿਆ ਦੇਖਾਂਗੇ ਮਤਲਬ ਜਿੱਦਾਂ ਵੀ ਹੋਇਆ ਹਜੇ ਤਾਂ ਆਪਣਾ ਜਦੋਂ ਤੱਕ ਚੱਲਦਾ ਆ ਚਲਾਉਂਗੇ ਇਹਨੂੰ ਹੀ ਹੋਰ ਤੁਸੀਂ ਦੱਸੋ ਫੇਰ ਗੁਰਦੁਆਰਾ ਸਾਹਿਬ ਜਾਂਦੇ ਹੋ।
ਹਾਂਜੀ ਹਾਂਜੀ ਸ਼ਾਮੀ ਜਾ ਰਹੇ ਸੀ ਹੁਣ ਜਾ ਨਹੀਂ ਪਾ ਰਿਹਾ।
ਬਸ ਥੋੜਾ ਨਾ ਕੰਮ ਜ਼ਿਆਦਾ ਹੁੰਦਾ ਹੈ ਦੁਕਾਨ ਤੇ ਬਸ ਉਹੇ ਅੱਜ ਕੱਲ ਤੁਹਾਨੂੰ ਪਤਾ ਆ ਸੀਜ਼ਨ ਵੀ ਚੱਲ ਰਿਹਾ।
ਸੀਜ਼ਨ ਥੋੜਾ ਇਸ ਟੈਮ ਕਮ ਸਲੋਅ ਹੈ ਵੀਰ ਜੀ। ਥੋੜਾ ਗਰਮੀ ਬਹੁਤ ਹੋ ਗਈ ਨਾ ਇਸ ਕਰਕੇ ਥੋੜਾ ਕੰਮ ਮੱਠਾ ਮੱਠਾ ਚੱਲ ਰਿਹਾ।
ਹਾਂਜੀ ਬਸ ਅਸੀਂ ਵੀ ਗਰਮੀ ਸੀਗੀ ਬਹੁਤ ਆਪਣੇ ਅ ਸੈਂਟਰ ਤੇ ਫੇਰ ਅਸੀਂ ਉਹਨੇ ਏਸੀ ਲਵਾਇਆ ਸੀ। ਕਿਉਂਕਿ ਫੇਰ ਕੰਮ ਨੀ ਹੁੰਦਾ ਨਾ ਆਪਣੇ ਕੋਲ ਹਾਂਜੀ ਬਸ ਹਾਂਜੀ ਤੁਹਾਨੂੰ ਵੀ ਵਧਾਈਆਂ ਹਾ। ਤੁਸੀਂ ਘਰ ਦੇਖਣਾ
ਹਾਂਜੀ ਜੀ ਆਵਾਂਗੇ ਵੀਰ ਜੀ ਜ਼ਰੂਰ ਆਵਾਂਗੇ। ਤੇ ਬਾਕੀ ਤੁਸੀਂ ਦੱਸਿਆ ਨੀ ਬੀ ਆਪਣਾ ਕੁੜੀਆਂ ਦਾ ਵਿਆਹ ਕਿਹੜੀ ਤਰੀਕ ਨੂੰ ਰੱਖਿਆ ਐ।
ਮੈਂ ਤੁਹਾਨੂੰ ਦੱਸਿਆ ਨਾ ਜੂਨ ਚ ਜੂਨ ਚ ਹੈਗਾ ਆ ਮੇਰੇ ਖਿਆਲ ਤੇਈ ਖਨੀ ਚੌਵੀ ਤਰੀਕ ਨੂੰ ਅਸੀਂ ਤੁਹਾਨੂੰ ਪੁੱਛ ਕੇ ਦੱਸ ਦਾਂਗੇ।
ਠੀਕ ਠੀਕ ਹੈ ਤੁਸੀ ਆਪਣਾ ਤਰੀਕ ਦੱਸ ਦੇਣਾ ਵੀਰ ਜੀ ਫੇਰ ਆਪਾਂ ਸਮਾਨ ਉਸ ਤੋਂ ਪਹਿਲੇ ਪਹੁੰਚਾ ਦਾਂਗੇ ਨਾ।
ਹਾਂਜੀ ਹਾਂਜੀ ਬਹੁਤ ਵਧੀਆ ਹਾਂਜੀ ਹਾਂਜੀ ਕੋਈ ਗੱਲ ਨੀ ਬਹੁਤ ਵਧੀਆ ਗੱਲ ਆ ਸਾਨੂੰ ਤੇ ਆਪਣਾ ਕਿਸੇ ਨੇ ਦੱਸਿਆ ਸੀ ਤੁਹਾਡਾ ਫੇਰ ਮੈਂ ਕਿਹਾ ਚਲੋ ਤੁਹਾਨੂੰ ਫੋਨ ਹੀ ਲਾਣੇ ਆ। ਉਹ ਤਾਂ ਅਸੀਂ ਫੋਨ ਲਾਉਣਾ ਅਸੀ ਤੁਹਾਡਾ ਹੀ ਆ ਗਿਆ।
ਐਵੇ ਵੀਰ ਜੀ ਠੀਕ ਹੈ ਭੱਗ ਵਾਲੇ ਆ ਤੁਸੀਂ ਸੇਵਾ ਦਾ ਮੌਕਾ ਦੇ ਰਹੇ ਹੋ ਸਾਨੂੰ।
ਦੇਖੋ ਅਸੀਂ ਆਪਣੀ ਸਾਡੇ ਤੇ ਦੇਖ ਜੋ ਜਿਵੇਂ ਸਾਨੂੰ ਪਤਾ ਲੱਗਦਾ ਅਸੀਂ ਕਹਿ ਦਿੰਦੇ ਹਾਂ ਬਾਕੀ ਤੇ ਹਰ ਕਿਸੇ ਬੰਦੇ ਦੇ ਆਪਣੇ ਕਰਮ ਹੁੰਦੇ ਉਹ ਕੁੜੀਆਂ ਦੇ ਜੋ ਕਰਮ ਨੇ ਹਨਾ ਜੋ ਦਾਨ ਪੁੰਨ ਤੁਹਾਡਾ ਦਿੱਤਾ ਲਿਖਿਆ ਉਹ ਫਿਰ ਉਹਨਾਂ ਨੇ ਉਹਨਾਂ ਕੋਲ ਚਲੇ ਜਾਊਗਾ।
ਹਾਂਜੀ ਹਾਂਜੀ ਜ਼ਰੂਰਤ ਹੈ ਪਰ ਕੁੜੀਆਂ ਲਈ ਕੁਛ ਕਰਨਾ ਬੜੇ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਕਰਦੇ ਨੇ। ਸੇਵਾ ਜੋ ਤੁਸੀਂ ਦੇ ਰਹੇ ਹੋ ਸਾਨੂੰ
ਹਾਂਜੀ ਉਹ ਤਾਂ ਕੋਈ ਗੱਲ ਨੀ ਸਭ ਰੱਬ ਦੀ ਕਿਰਪਾ ਹੈ।
ਹਾਂਜੀ ਹਾਂਜੀ ਉਹ ਤਾਂ ਹੈ ਵੀਰ ਜੀ ਰੱਬ ਹੀ ਕਰਵਾਦੇ ਨੇ ਜੋ ਕਰਉਂਦੇ ਨੇ ਚੰਗਾ
ਹੂੰ ਹੋਰ
ਹੋਰ ਸੁਣਾਓ ਤੁਸੀਂ ਕਿੱਥੇ ਸੋਚਿਆ ਕੁਛ ਘੁੰਮਣ ਜਾਣ ਦਾ
ਮੈਂ ਸੋਚਿਆ ਸੀ। ਆਪਣਾ ਥੋੜ੍ਹੀ ਗਰਮੀ ਹੋਰ ਪੈ ਰਹੀ ਨਾ ਫੇਰ ਦੇਖਾਂਗੇ ਕਿੱਥੇ ਘੁੰਮਣਾ ਹੈ ਨਾ
ਹਾਂਜੀ ਹਾਂਜੀ। ਆਪਾਂ ਵੀ ਬਸ ਫੈਮਿਲੀ ਨਾਲ ਸੋਚ ਸੀ ਪਰਿਵਾਰ ਨਾਲ ਚਲੀਏ ਕਿੱਥੇ
ਨਹੀਂ ਹਾਂ ਹਾਂ ਉਹੀ ਆ ਤੁਹਾਡਾ ਤਾਂ ਫੇਿਰ ਪਰਿਵਾਰ ਸਭ ਇਕੱਠ ਉੱਠੇ ਹੀ ਜਾਉਂਗੇ ਹਨਾ
ਹਾਂਜੀ ਹਾਂਜੀ ਵੀਰ ਜੀ ਬਸ ਥੋੜਾ ਦੇਖਣਾ ਪੈਂਦਾ ਨਾ ਬਈ ਛੁੱਟੀ ਕਦੋਂ ਦੀ ਮਿਲੇਗੀ ਦੁਕਾਨ ਤੋਂ
ਹਾਂ ਦੇਖੋ ਸਾਰਾ ਕੁਛ ਦੇਖਣਾ ਪੈਂਦਾ ਆ ਸਭ ਕੁਛ ਹਾਂਜੀ ਹ ਹੁਣੇ ਕਹਿੰਦੇ ਸੀ ਕਿ ਮ ਮੱਠਾ ਮੱਠਾ ਕੰਮ ਚੱਲ ਰਿਹਾ ਤੇ ਫੇਰ ਤੁਸੀਂ ਹੁਣੇ ਹੋਓ
ਹਾਂਜੀ ਦੇਖਣੇ ਆ ਪਿੱਛੇ ਆਪਣਾ ਕੋਈ ਛੋਟੇ ਵੀਰ ਜੀ ਨੂੰ ਬਿਠਾ ਕੇ ਜਾਵਾਂਗਾ ਤਾਂ ਨਿਕਲ ਪਾਵਾਂਗੇ ਨਾ ਹਾਂਜੀ ਹਾਂਜੀ ਛੋਟੇ ਭਾਜੀ ਬਹਿਣਗੇ ਨਾ ਫਿਰ ਨਿਕਲਾਂਗੇ ਕਿਉਂਕਿ ਫਿਰ ਇੱਕ ਪਰਿਵਾਰ ਜਾਂਦਾ ਇੱਕ ਰੁਕਦਾ ਕੁਦਾ
ਬਿਲਕੁਲ ਅੱਜ ਕੱਲ ਤੁਹਾਨੂੰ ਪਤਾ ਮਾਹੌਲ ਹੀ ਨੀ ਹੈ ਬਿਲਕੁਲ ਵੀ
ਹਾਂਜੀ ਹਾਂਜੀ ਵੀਰ ਜੀ ਉਹੀ ਨਾ ਪਿੱਛੇ ਕੰਮ ਜ਼ਰੂਰੀ ਹੈ ਦੇਖਣਾ ਕੰਮ ਬਿਨਾ ਕੁਛ ਹੋ ਵੀ ਨਹੀਂੀ ਸਕਦਾ ਨਾ
ਹੋਰ
ਹੋਰ ਤੁਹਾਡਾ ਕੰਮ ਕਿਵੇਂ ਚੱਲ ਰਿਹਾ
ਬਸ ਵਧੀਆ ਤੁਹਾਨੂੰ ਪਤਾ ਸਾਡਾ ਤਾਂ ਕੰਮ ਹੀ ਐਸਾ ਆ ਕਦੀ ਮਤਲਬ ਹੁੰਦਾ ਹੀ ਨਹੀਂੀ ਬੰਦ ਵਗੈਰਾ ਹਨਾ ਚੱਲਦਾ ਹੀ ਰਹਿੰਦਾ ਦੇਖੋ ਲੋਕਾਂ ਨੇ ਸੂਟ ਤਾਂ ਸਵਾਣੀ ਹੀ ਸਵਾਣੀ ਆ
ਚਲੋ ਵਧੀਆ ਗੱਲ ਵੀਰ ਜੇ ਕਿਰਪਾ ਬਣੀ ਰਹੇ ਤੁਹਾਡੇ ਤੇ
ਹ ਹਾਂਜੀ ਹੋਰ ਹਾਂ ਠੀਕ ਸਤਿ ਸ੍ਰੀ ਅਕਾਲ ਸ ਸ਼੍ਰੀ ਅ